ਹਲੋ! ਸਾਸ੍ਰੀਕਾਲ ਜੀ।
ਸਾਸ੍ਰੀਕਾਲ ਜੀ।
ਕੀ ਹਾਲ ਏ?
ਵਧੀਆ ਜੀ, ਤੁਸੀਂ ਸੁਣਾਓ?
ਪਰਵਾਰ ਸਭ ਠੀਕ ਏ?
ਹਾਂਜੀ - ਹਾਂਜੀ, ਸਭ ਵਧੀਆ।
ਹੋਰ ਮੈਂ ਤੁਆਨੂੰ ਗੱਲ ਕਰਨੀ ਸੀ ਇੱਕ। ਮੈਂ ਕਿਆ ਔਨਲਾਈਨ ਸਮਾਨ ਮੰਗਾਣਾ ਵੀ ਅੱਜ ਕੱਲ੍ਹ ਬੜੀ ਦਿੱਕਤ ਹੋਈ ਦੀ ਏ, ਬੜਾ ਮਤਲਬ ਕਿ ਬਹੁਤ ਕੋਈ ਸਮਾਨ ਸਹੀ ਆਉਂਦਾ, ਕੋਈ ਨਹੀਂ ਆਉਂਦਾ, ਮੈਂ ਮੰਗਵਾਇਆ। ਤੇ ਤੁਹਾਡਾ ਸਮਾਨ ਸਹੀ ਹੁੰਦਾ, ਤੁਸੀਂ ਮੰਗਵਾਉਂਦੇ ਹੋ?
ਹਾਂਜੀ, ਮੇਰਾ ਤੇ ਬੜਾ ਸਹੀ ਆਇਆ, ਤੁਸੀਂ ਕੀ ਮੰਗਵਾਇਆ? ਜਿਹੜਾ ਖ਼ਰਾਬ ਆਇਆ।
ਹਾਂਜੀ, ਮੈਂ ਨਾ ਆਪਣਾ ਮੋਬਾਇਲ ਸੀ, ਉਹ ਆਪਣਾ ਬੂਟ ਵਗੈਰਾ ਮੰਗਵਾਏ ਸੀ ਆਪਣੇ।
ਕਿਹੜੇ ਬੋਡ?
ਬੂਟ-ਬੂਟ ਸੂਜ਼ ਵਗੈਰਾ।
ਹਾਂਜੀ-ਹਾਂਜੀ।
ਤੇ ਉਹ ਮੰਗਵਾਏ ਤੇ ਮਤਲਬ ਦੋ ਦਿਨ ਬਾਅਦ ਨਾ ਉਹਦਾ ਸੋਲ ਉੱਠਣ ਲੱਗ ਗਿਆ ਸੀ।
ਹਮ। ਦੇਖੋ ਜੀ, ਸ਼ੂਜ ਇੱਕ ਐਸੀ ਚੀਜ਼ ਨੇ, ਜਾਂ ਤੇ ਹੋਣੇ ਚਾਹੀਦੇ ਨੇ ਬਹੁਤ ਅੱਛੇ ਬ੍ਰੈਂਡ ਦੇ। ਹਨਾ। ਤੇ ਉਹ ਸਾਨੂੰ ਪਾ ਕੇ ਹੀ ਵੇਖ ਕੇ, ਤਸੱਲੀ ਕਰਕੇ, ਫੇਰ ਹੀ ਲੈਣੇ ਚਾਹੀਦੇ ਨੇ। ਤੁਸੀਂ ਕਿਹੜੇ ਬ੍ਰੈਂਡ ਦੇ ਮੰਗਵਾਏ ਸੀ?
ਹਾਂਜੀ ਮੈਂ ਤੇ ਉਹਦੇ ਮੰਗਵਾਏ ਸੀ ਫਿਊਮਾ ਦੇ।
ਕੋਈ ਗੱਲ ਨੀ, ਤੁਸੀਂ ਕੰਪਨੀ ਨੂੰ ਮੇਲ ਪਾਦੋ, ਕੋਈ ਚੱਕਰ ਹੀ ਨਹੀਂ।
ਹਾਂਜੀ। ਤੇ ਮੈਂ ਇਹ ਕਹਿ ਰਿਹਾ, ਬਈ ਅਗਰ ਬੰਦਾ ਲੋਕਲ ਕੋਈ ਸਮਾਨ ਲੈ ਕੇ ਆਵੇ, ਤੇ ਕੋਈ ਚੇਂਜ ਵਗੈਰਾ ਕਰਨਾ ਹੋਵੇ ਨਾ ਬੜਾ ਆਸਾਨੀ ਨਾਲ ਹੋ ਜਾਂਦਾ, ਹੁਣ ਜਿਸ ਤਰ੍ਹਾਂ ਓਨਲਾਈਨ ਕੋਈ ਸਮਾਨ ਮੰਗਵਾਏ, ਉਹ ਤੇ ਬਹੁਤ ਦਿੱਕਤ ਹੋ ਜਾਂਦੀ। ਸਮਾਨ ਆਇਆ ਹੈ। ਫੇਰ ਸਹੀ ਨੀ ਨਿਕਲਣਾ ਫ ਮਤਲਬ ਰਿਟਰਨ ਕਰਨਾ ਕਾਫੀ ਟਮ ਲੱਗ ਜਾਂਦਾ।
ਅੱਛਾ ਜੀ ਫੇਰ
ਤੇ ਹੁਣ ਸਪੋਜ ਕਰੋ ਬਈ ਆਪਣਾ ਮੈਂ ਕਿਸੇ ਪ੍ਰੋਗਰਾਮ ਤੇ ਜਾਣੈ ਤੇ ਮੈਂ ਓਨ - ਓਨਲਾਈਨ ਕੋਈ ਚੀਜ਼ ਮੰਗਾ ਲਈ, ਤੇ ਉਹ ਆ ਗਈ ਤੇ, ਉਹਦੇ ਤੇ ਕੋਈ ਸਾਈਜ਼ ਦਾ ਦਿੱਕਤ ਆ ਗ ਯਾ ਕੋਈ ਡਿਫੈਕਟ ਨਿਕਲ ਆਇਆ, ਉਸ ਪ੍ਰੋਗਰਾਮ 'ਤੇ ਮੈਨੂੰ ਦਿੱਕਤ ਹੋ ਗਈ ਨਾ ਜਾਣ 'ਚ, ਹੁਣ ਐਹੀ ਓ ਮੈਂ ਕੋਈ ਸਮਾਨ ਲੋ ਪਰ ਲਿਆ ਹੋਵੇ ਲੋਕਲ ਤੋਂ, ਮੈਂ ਫਟਾਫਟ ਜਾ ਕੇ ਰਿਟਰਨ ਕਰਕੇ 'ਤੇ ਉਹ ਆਪਣਾ ਚੇਂਜ ਕਰਾ ਕੇ ਲਿਆ ਸਕਨਾ ਵਾਂ।
ਬਿਲਕੁਲ ਜੀ, ਬਿਲਕੁਲ। ਔਨਲਾਈਨ ਦੇ ਦੇਖੋ ਜੀ, ਕੋਈ ਨਾ ਕੋਈ ਨੁਕਸਾਨ ਤਾਂ ਹੈ ਈ ਨੇ। ਔਫਲਾਈਨ ਦਾ ਸਾਨੂੰ ਫਾਇਦਾ ਐ। ਇਹ ਅਸੀਂ ਚੀਜ਼ਾਂ ਟਰਾਈ ਕਰਕੇ, ਤਸੱਲੀ ਨਾਲ ਆਪਣੇ ਖਰੀਦੀਆਂ ਨੇ 'ਤੇ, ਸਾਨੂੰ ਕੋਈ ਡਾਊਟ ਨੀ ਹੈਗਾ ਉਹਦੇ 'ਚ, ਨਾ। ਅਗਰ ਦਿੱਕਤ ਵੀ ਆਈ ਤੇ, ਅਸੀਂ ਨਾਲੋਂ - ਨਾਲ ਜਾ ਕੇ ਚੇਂਜ ਕਰਾ ਸਕਦੇ ਆ। ਬਦਲ ਕੇ ਦੂਜਾ ਵੀ ਲੈ ਸਕਦੇ ਆ। ਤੇ ਕਈ ਵਾਰ, ਸਾਨੂੰ ਨਾਲ ਹੀ ਰਿਫੰਡ ਵੀ ਕਰ ਦੇਂਦੇ ਨੇ ਦੁਕਾਨਦਾਰ।
ਹਾਂਜੀ, ਹੁਣ ਇਹਦੇ 'ਚ ਰਿਟਰਨ ਦਾ ਵੀ ਪੰੰਜ ਦਾ ਹੁੰਦਾ ਜਿੱਦਾ, ਉਹਨੂੰ ਵੀ ਕਾਫ਼ੀ ਟੈਮ ਲੱਗ ਜਾਂਦੈ।
ਹਾਂ, ਔਹ ਪ੍ਰੋਸੈਸ ਫਿਰ ਲੰਬਾ ਜਾਂਦਾ ਜੇ। ਰਿਟਰਨ ਵਾਲਾ ਪ੍ਰੋਸੈਸ ਤੇ ਕਾਫੀ ਲੰਬਾ ਜਾਂਦੈ।
ਹਾਂਜੀ, ਫਿਰ ਆਪਣਾ ਇਸੇ ਤਰ੍ਹਾਂ ਹੀ ਮਤਲਬ ਕਿ ਮੈਂ ਇੱਕ ਜੈਕਟ ਮੰਗਵਾਈ ਸੀ, ਉਹਦੇ 'ਚ ਫਿਰ ਸਾਈਜ਼ ਦਾ ਇਸ਼ੂ ਹੋ ਗਿਆ ਸੀ।
ਜੀ- ਜੀ-ਜੀ! ਬਿਲਕੁਲ।
ਤੁਹਾਡੇ ਨਾਲ ਕੋਈ ਦਿੱਕਤ ਨੀ ਆਂਦੀ ਕੋਈ?
ਨਹੀਂ - ਨਹੀਂ, ਸਾਡੀ ਕੋਈ ਦਿੱਕਤ ਨੀ ਹੋਈ ਐਸੀਂ ਮੇਰੇ ਨਾਲ ਤੇ ਖ਼ਾਸ ਕਰਕੇ। ਅ ਇੱਕ - ਅੱਧੀ ਵਾਰ ਹੋਈ ਹੋਏ ਤੇ ਹੋਈ ਹੋਏ ਵੈਸੇ ਮੈਂ ਜ਼ਿਆਦਾਤਰ ਕੋਸਮੈਟਿਕਸ ਔਰ ਮੇਕਅਪ ਪ੍ਰੋਡਕਟਸ ਹੀ ਮੰਗਾਏ ਦੇ ਨੇ, ਹੈਨਾ। ਕਲੋਦਿੰਗ ਆਈਟਮ ਤੇ ਆਪਾਂ ਵੈਸਟਰਨ ਹੀ ਮੰਗਾਇਆ, ਵਨਪੀਸ ਵਗੈਰਾ ਔਹ ਬੜੇ ਸਾਰੇ ਪੇਜਿਸ ਹੈਗੇ ਨੇ ਔਨਲਾਈਨ।
ਤੇ ਉਹਨਾ ਦੇ ਰਿਵਿਊਸ ਪੜ੍ਹ ਕੇ ਫੇਰ ਅਸੀਂ ਓਥੋਂ ਬਾਏ ਕਰ ਲੈਂਨੇ ਆ। ਫਿਰ ਕੋਈ ਜਿਆਦਾ ਦਿੱਕਤ ਨੀ ਆਉਂਦੀ।
ਹਾਂਜੀ।
ਹੂ
ਪਰ ਇਸ ਚੀਜ਼ ਦਾ ਇੱਕ ਫਾਇਦਾ ਵੀ ਹੈਗਾ, ਵੀ ਬੰਦਾ ਜਿਵੇਂ ਕਿ ਹੁਣ ਕਾਫੀ ਬਿਜ਼ੀ ਪਰਸਨ ਏ। ਤੇ ਔਹ ਔਨਲਾਈਨ, ਮਤਲਬ ਕਿ ਔਹ ਉਹਦੇ 'ਚ ਅਗਰ
ਔਡਰ ਕਰ ਦਿੰਦਾ ਹੈ, ਤੇ ਉਹ ਸਮਾਨ ਆ ਜਾਂਦਾ ਹੈ। ਹੁਣ ਜਿਵੇਂ, ਐਪ ਬਣਾਈਏ ਕਈ ਲੋਕ ਲੋਕਾਂ ਨੇ, ਤੁਹਾਡੀ ਗਰੋਸਰੀ ਪੰਦਰਾਂ ਮਿੰਟ ਚ' ਘਰ ਆ ਜਾਂਦੀ ਐ। ਹੁਣ ਜਿਹੜੇ ਲੋਕ ਬਾਜ਼ਾਰ ਨਈਂ ਸ ਹਾਲ ਜਾ ਸਕਦੇ, ਗਰੋਸਰੀ ਨਈਂ ਕਰ ਸਕਦੇ। ਯਾ ਜਿਨਾਂ ਦੇ ਪੇਰੈਂਟਸ ਔਲਡ ਏਜ ਹੈਗੇ ਨੇ, ਉਹਨਾਂ ਦੇ ਬੱਚੇ ਉਹਨਾਂ ਨੂੰ ਘਰ ਬੈਠੇ ਹੀ ਸਮਾਨ ਔਨਲਾਈਨ ਭਿਜਵਾ ਦਿੰਦੇ ਨੇ। ਉਨ੍ਹਾ ਨੂੰ ਜਾਣਾ ਨੀ ਪੈਂਦਾ। ਤੇ ਬੈਨੀਫਿਟ ਵੀ, ਹੈ ਤੇ ਨੁਕਸ ਧਾਨ ਵੀ ਹੈ। ਦੇਖੋ ਜੀ। ਹਰ ਚੀਜ਼ ਦੇ ਦੋਨੋ ਪਕਸ਼ ਹੁੰਦੇ ਨੇ, ਗੁੱਡ ਔਰ ਬੈਡ। ਬਾਕੀ ਠੀਕ ਹੈ ਕਈ ਵਾਰੀ ਮਾੜਾ ਆ ਜਾਂਦਾ ਜੇ ਤੁਹਾਡਾ ਰਿਟਰਨ ਨਹੀਂ ਹੋਇਆ। ਤੇ ਤੁਸੀਂ, ਉੱਥੇ ਮੇਲ ਵੀ ਕਰਦੋ। ਉਹਨਾਂ ਦੇ ਪੇਜ ਤੇ ਫੀਡਬੈਕ 'ਚ ਆਪਣਾ ਰਿਵਿਊ ਲਿਖ ਦੋ। ਫਿਰ ਆਪਣੇ ਆਪ ਕੰਪਨੀ ਤੁਹਾਡਾ ਦੇਸ਼ ਨਾਲ ਨੋਟਿਸ ਕਰੇਗੀ। ਔਰ ਜਲਦੀ ਤੁਹਾਡਾ ਵਾਪਸ ਵੀ ਕਰੇਗੀ ਦੇਖਣਾ, ਕਈ ਕੰਪਨੀਆਂ ਤੇ ਬਹੁਤ ਡਰ ਜਾਂਦੀਆਂ ਨੇ ਅਗਰ ਤੁਸੀਂ ਔਨਲਾਈਨ ਏਦਾਂ ਉਨ੍ਹਾਂ ਨੂੰ ਫੀਡਬੈਕ ਦਿੰਦੇ ਹੋ ਨਾ ਬੈਡ ਤੇ ਉਹ ਫਿਰ ਤੁਹਾਡੀ ਸੁਣਵਾਈ ਬਹੁਤ ਜਲਦੀ ਕਰ ਦਿੰਦੇ ਨੇ।
ਤੁਹਾਨੂੰ ਕਾਫ਼ੀ ਨੌਲੇਜ ਇਸ ਬਾਰੇ ਮੈਨੂੰ ਬੜਾ ਅੱਛਾ ਲੱਗਿਆ ਤੁਹਾਡੇ ਮਤਲਬ ਨੌਲੇਜ ਮਿਲੀ ਨਾ ਬਈ ਕਿਸ ਇਸ ਤਰ੍ਹਾਂ ਮਤਲਬ ਕਿ, ਤੁਸੀਂ ਠੀਕ ਕਹਿ ਰਹੇ ਹੋ ਬਈ ਪਰ ਚੀਜ਼ ਦਾ ਫ਼ਾਇਦਾ ਨੁਕਸਾਨ ਤੇ ਆ ਕੋਈ ਨਾ ਕੋਈ। ਹਾਂ, ਮੈਂ ਤੇ ਤੁਸੀ ਕ ਨੀ ਸੋਚ ਰਹੇ ਪਏ ਅਗਰ ਜਿਸ ਤਰ੍ਹਾਂ ਕੋਈ ਔਨਲਾਈਨ ਹਰ ਚੀਜ਼ ਆ ਰਹੀ ਹੈ। ਪਿਛਲੇ ਸਾਡੇ ਆਸ -ਪਾਸ ਦੇ ਸਾਡੇ ਮਤਲਬ, ਕਿ ਦੁਕਾਨਦਾਰ ਨੇ ਸਾਡੇ ਪੜੋਸ ਚ' ਦੁਕਾਨਾਂ ਨੇ, ਬਈ ਇਹਨਾਂ ਦੀ ਵੀ ਸੇਲ ਚ' ਵੀ ਫ਼ਰਕ ਪੈਂਦਾ ਹੋਵੇ ਇਸ ਚੀਜ਼ ਨਾਲ।
ਪੈਂਦਾ ਹੈ‌ ਬਟ, ਉਹ ਦੁਕਾਨਦਾਰ ਵੀ ਬਹੁਤ ਸਮਾਰਟ ਨੇ ਨਾ, ਉਹਨਾਂ ਨੇ ਵੀ ਆਪਣਾ ਪੇਜ ਬਣਾਇਆ ਆਪਣੇ ਗਰੁੱਪ ਬਣਾਏ ਨੇ, ਵਨ ਵਟਸਐਪ ਗਰੁੱਪ ਬਣਾਏ ਨੇ ਜੀ। ਕਿਸੇ ਨੂੰ ਕੁਛ ਚਾਹੀਦਾ ਹੈ ਤੇ ਉਹ ਹੋਮ ਸਰਵਿਸ ਵੀ ਆਪਣੇ ਨੌਕਾਂ ਦੇ ਥਰੂ ਪ੍ਰੋਵਾਈਡ ਕਰਾ ਦਿੰਦੇ ਨੇ। ਜਿਹੜੇ ਵੱਡੇ -ਵੱਡੇ ਦੁਕਾਨਦਾਰ ਹੈਗੇ ਨੇ, ਉਹਨਾਂ ਨੇ ਵੀ ਆਪਣਾ ਮਤਲਬ ਤਾਂ ਮ ਨਲਾਈਨ ਸ਼ੁਰੂ ਕਰ ਲੈ। ਕਿਉਂਕਿ ਕਿਸੇ ਕੋਲ ਵੀ ਟਾਈਮ ਨੀ ਹੈਗਾ ਕਿ ਉਹ ਦੁਕਾਨ ਤੇ ਜਾ ਕੇ ਘੰਟਾ ਲਾ ਕੇ ਖਰੀਦਦਾਰੀ ਕਰੇ।
ਹੂ, ਤੇ ਛੋਟੇ ਦੁਕਾਨ ਦੇ ਬਾਰੇ
ਛੋਟਾ ਦੁਕਾਨਦਾਰ ਉਹ ਥੋੜ੍ਹੀ ਜਿਹੀ ਮਾਰ ਖਾ ਜਾਏਗਾ, ਕਿਉਂਕਿ ਉਹਦੇ ਕੋਲ ਨਾ ਇੰ ਮੈਨ ਪਾਵਰ ਏ। ਨਾ ਇੰਨੇ ਸੋਰਸਿਸ ਨੇ। ਤੇ ਉਹ ਆਪਣੀ ਡੇਲੀ ਬੇਸਿਸ ਵਾਲੇ ਕਸਟਮਰ ਨਾਲ ਹੀ ਆਪਣਾ ਕੰਮ ਚਲਾਏਗਾ।
ਫ ਇਸ ਚੀਜ਼ ਨਾਲ ਮਤਲਬ ਕਿ ਛੋਟੇ- ਛੋਟੇ ਦੁਕਾਨਦਾਰ ਨੂੰ ਫਰਕ ਪੈ ਰਿਹਾ ਨਾ।
ਹਾਂਜੀ -ਹਾਂਜੀ ਬਿਲਕੁਲ ਪਏਗਾ।
ਹੂੰ ਫਿਰ ਕੁਛ ਹਾਂਜੀ -ਹਾਂਜੀ -ਹਾਂਜੀ। ਬਿਲਕੁਲ। ਤੇ ਆਪਣਾ ਅੱਜ-ਕੱਲ੍ਹ ਹੋਰ ਹੀ ਐਪਾਂ ਆ ਗਈਆਂ ਨੇ, ਮਤਲਬ ਖਾਣ- ਪੀਣ ਦਾ ਸਮਾਨ ਤੁਹਾਨੂੰ ਘਰ। ਮਿਲ ਜਾਂਦਾ
ਬਿਲਕੁਲ ਜੀ।
ਹਾਂਜੀ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ।
ਦੇਖੋ ਜੀ, ਉਹਦਾ ਇੱਕ ਫਾਇਦਾ ਹੈ। ਹੁਣ ਜਿਹੜੇ ਦੋਨੋ ਹਸਬੈਂਡ ਵਾਈਫ- ਵਰਕਿੰਗ ਨੇ। ਠੀਕ, ਉਹਨਾਂ ਕੋਲ ਟਾਈਮ ਨੀ ਹੈ। ਉਹਨਾਂ ਨੂੰ ਯਾਦ ਆਇਆ ਕਿ ਉਹ ਘਰ ਤੇ ਆਟਾ ਵੀ ਨਹੀਂ ਹੈਗਾ। ਪਰ ਉਹ ਕੀ ਕਰਨਗੇ? ਆਫਿਸ ਤੋਂ ਨਿਕਲਦੇ -ਨਿਕਲਦੇ ਔਡਰ ਕਰ ਦੇਣਗੇ। ਉਹਨਾਂ ਤੋਂ ਪਹਿਲੇ ਸ਼ਾਇਦ। ਪਹੁੰਚ ਜਾਏਗਾ ਘਰ ਤੇ। ਉਹਨਾਂ ਨੂੰ ਉਹ ਬੈਨੀਫਿਸ਼ਰੀ ਰਹੇਗਾ ਨਾ। ਉਹਨਾਂ ਨੂੰ ਇਹ ਫਾਇਦੇਮੰਦ ਰਹੇਗਾ।
ਹਾਂਜੀ, ਮਤਲਬ ਕਿ ਚੀ ਮੈਨੂੰ ਵੀ ਅੱਛੀ ਲੱਗੀ ਆ, ਚੀਜ਼ ਮਤਲਬ ਸਮਾਨ ਗਰੋਸਰੀ ਵਗੈਰਾ ਦਾ ਅਗਰ ਆ ਜਾਂਦਾ ਨਾ ਘਰ। ਬਹੁਤ ਅੱਛਾ ਲਗਿਆ ਬਾਈ ਆਣਾ ਜਾਣਾ ਦਾ।
ਖਾਲੀ ਵੂਮਿਨ ਹੀ ਕਰ ਰਹੇ ਹਨਾ ਹਸਬੈਂਡ ਜੋਬ ਤੇ ਗਏ ਨੇ ਜਾਂ ਵਰਕ। ਨੇ ਉਹ ਜਲਦੀ ਨਹੀਂ ਆ ਸਕਦੇ ਤੇ। ਫਿਰ ਉਹ ਵੂਮੈਨ ਆਪਣੇ ਆਪ ਇੰਡੀਪੈਂਡੈਂਟਲੀ ਚੀਜ਼ਾਂ ਮੰਗਗਾਵਾ ਕੇ ਔਡਰ ਕਰ ਸਕਦੀ ਏ, ਘਰ ਕੋਈ ਗੈਸਟ ਆਇਆ ਜਾਂ ਐਮਰਜੈਂਸੀ ਐ। ਤੇ ਉਹ ਆਪਣੇ ਆਪ ਮੈਨੇਜ ਕਰ ਸਕਦੀ ਏ, ਉਹਨੂੰ ਕਿਸੇ ਦੀ ਵੇਟ ਕਰਨ ਦੀ ਜ਼ਰੂਰਤ ਨ ਨਹੀਂ ਐ। ਨਹੀਂ ਤੇ ਕੀ ਹੁੰਦਾ ਤੁਹਾਨੂੰ ਵੇਟ। ਕਰਨਾ ਪਏਗਾ ਕੋਈ ਆਏ ਅਗਰ ਉਹ ਆਪਣੇ ਆਪ ਨਹੀਂ ਜਾ ਸਕਦੀ। ਫੇਰ ਉਹ ਪਹਿਲੇ ਘਰ ਕੋਂਟੈਕਟ ਕਰੇਗੀ, ਹਨਾ ਫੇਰ ਉਹਨਾਂ ਨੂੰ ਬੁਲਾਏਗੀ। ਤੇ ਬਹੁਤ ਸਾਰੀਆਂ ਚੀਜ਼ਾਂ ਨੇ ਦੇਖੋ, ਅਗਰ ਗੁੱਡ ਵੀ ਏ ਤੇ ਬੈਡ ਵੀ ਏ ਬੈਡ ਐ ਕਿ ਉਓਥੇ ਥੋੜੀ ਜਿਹੀ ਰੇਂਜ ਪਲਸ ਮਿਲਦੀ ਏ ਤੁਹਾਨੂੰ ਥੋੜੇ ਹਾਈ ਪ੍ਰਜ ਮਿਲਦੇ ਨੇ ਔਰ। ਸਾਰੇ ਨੀ ਤੇ ਉੱਥੇ ਫਿਰ ਤੁਹਾਨੂੰ ਬ੍ਰੈਂਡਡ ਪ੍ਰੋਡਕਟਸ ਈ ਮਿਲਦੇ ਨੇ ਜਿਨਾਂ ਦਾ ਰੇਟ। ਆਮ ਚੀਜ਼ ਦਾ ਵੀ ਜ਼ਿਆਦਾ ਈ ਹੁੰਦਾ ਚਾਹੇ ਉਹ ਆਟਾ ਐ ਚਾਹੇ ਉਹ ਦਾਲ ਚਾਵਲ ਐ।
ਪਰ ਤੁਸੀਂ ਰੇਟ ਕਹਿ ਰੇ ਓ ਜਿਆਦਾ ਹੁੰਦੇ ਕੁਆਲਿਟੀ ਚ ਵੀ ਕੋਈ ਓ ਨਹੀਂ ਹੁੰਦਾ। ਪਰ ਕੁਆਲਿਟੀ ਬਹੁਤ ਵਧੀਆ ਹੁੰਦੀ ਉਹਨਾਂ ਦੀ।
ਹਾਂਜੀ, ਉਹ ਫਿਰ ਕੁਆਲਿਟੀ ਕੰਪਰੋਮਾਈਜ਼ ਨਹੀਂ ਕਰਦੇ ਨਾ, ਕਿਉਂਕਿ ਬ੍ਰੈਂਡਡ ਸਮਾਨ ਹੀ ਉਸ ਐਪ। ਐਪਲੀਕੇ ਤੇ ਪਿਆ ਹੋਇਆ, ਜਿਹਨੂੰ ਤੁਸੀਂ ਬੜਾ। ਅੱਛੀ ਤਰ੍ਹਾਂ ਜਾਣਦੇ ਹੋ, ਸਮੀਲੀਅਰ ਓ ਉਸ ਬ੍ਰਾਂਡ ਨੂੰ। ਸੁਣਿਆ ਤੁਸੀਂ ਦੇਖਿਆ ਤੇ ਉਹ ਫਿਰ ਕੁਆਲਿਟੀ ਕੰਪ੍ਰੋਮਾਈਜ਼ ਨਹੀਂ ਕਰ ਸਕਦੇ।
ਹਾਂਜੀ ਠੀਕ ਕਹਿ ਰਹੇ ਤੁਸੀਂ, ਇੱਕ ਤੇ ਮਤਲਬ ਕਿ ਆਪਣਾ ਚੀਜ਼ ਵਧੀਆ ਆਉਂਦੀ ਘਰ ਤੇ ਸੈਕਿੰਡ ਅਗਰ ਵੂਮੈਨ ਇਕੱਲੀ ਘਰ ਏ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਉਹ ਆਪਣਾ ਔਨਲਾਈਨ ਆਪਣਾ ਘਰੇ ਨਾਲ ਹੀ ਆਪਣਾ ਸਮਾਨ ਘਰ ਪਹੁੰਚ ਜਾਂਦਾ ਐ।
ਜੀ, ਜੀ, ਜੀ ਬਿਲਕੁਲ।
ਠੀਕ ਕਹਿ ਰਹੇ ਹੋ, ਤੁਸੀਂ ਬਹੁਤ ਸਹੀ ਕਹਿ ਰੇ ਓ।
ਨਹੀਂ ਹੁਣ ਤੁਸੀਂ ਬਾਕੀ ਵੀ ਦੇਖਲੋ ਨਾ, ਜਿੰਨੇ ਵੀ ਸਾਡੇ ਆਊਟਲੇੈਟਸ ਨੇ ਖਾਣ ਪੀਣ ਵਾਲੇ ਵੀ ਆਊਟਲੇਟਸ ਈ ਨੇ। ਓਹਨਾਂ ਨੇ ਵੀ ਓਨਲਾਈਨ ਡਿਲੀਵਰੀ ਦਾ ਤੁਹਾਨੂੰ ਔਪਸ਼ਨ ਦਿੱਤਾ ਹੋਇਆ। ਤਾਂ ਕਿ ਕਸਟਮਰ ਨੂੰ ਮਿਹਨਤ ਈ ਨਾ ਕਰਨੀ ਪਏ ਉਨੂੰ ਘੰਟਾ-ਘੰਟਾ ਕਿਸੇ ਆਊਟ ਸਟੋਰ ਦੇ ਬਾਰ ਖੜਾ ਨਾ ਹੋਣਾ ਪਏ। ਓ ਡਰਾਈਵ ਥਰੂ ਤੋਂ ਲੈ ਕੇ ਸਿੱਧਾ ਨਿਬੜ ਜਾਏਗਾ ਬਾਰੋਂ ਬਾਰ ਚਲਾ ਜਾਏਗਾ ਓਨੂੰ ਵੇਟ ਨ ਕਰਨਾ ਪਏਗਾ ਓਦਾਂ ਟਾਇਮ ਬੱਚ ਜਾਏਗਾ।
ਹਾਂਜੀ ਠੀਕ ਕੈ ਰਏ ਓ ਨਈ ਅੱਛੀ ਟੈਕਨੋਲਜੀ ਟੈਕਨੋਲੋਜੀ ਨਵੀ ਆ ਗਈ ਐ ਅੱਛਾ ਹੋ ਰਿਆ ਹਰ ਚੀਜ਼ ਵਧੀਆ ਹੋ ਰਈ ਏ। ਪਰ ਮੈਂ ਗੈਰਾ ਜਿਵੇਂ ਕਿ ਜਿੱਦਾਂ ਕੋਈ ਖਾਣ ਪੀਣ ਦਾ ਸਮਾਨ ਤੁਸੀਂ ਬਾਰੋਂ ਮੰਗਵਾਂਦੇ ਹੋ ਉਦੇ 'ਚ ਕੀ ਪ੍ਰੋਰ ਐ ਹੈਗਾ ਵੀ ਓ ਚੀਜ਼ ਬੜੀ ਸਈ ਐ ਜਾਂ ਓਦੇ 'ਚ ਕੋਈ ਮਤਲਬ ਕੀ
ਤੁਸੀਂ ਜੰਕ ਫੂਡ ਦੀ ਗੱਲ ਕਰ ਰਏ ਓ ਜਾਂ ਡਰਾਏ ਸਟਫ ਦੀ ਗੱਲ ਕਰ ਰਏ ਓ। ਦੇਖੋ ਜੰਕ ਫੂਡ ਤੇ ਜੰਕ ਫੂਡ ਤੇ ਤੁਸੀਂ ਆ ਆਪਣੇ ਬੇਸਿਸ ਤੇ ਲੋਕ ਹਨਾ ਜੇ ਜੇੜੀ ਤੁਸੀਂ ਦੁਕਾਨ ਤੋਂ ਖਾਇਆ। ਤੁਹਾਡਾ ਵਿਸ਼ਵਾਸ ਬਣਿਆ ਐ ਕਿ ਇੱਥੋਂ ਦਾ ਖਾਣਾ ਠੀਕ ਏ ਖਾਣਾ ਨੁਕਸਾਨ ਨਈ ਕਰੇਗਾ। ਅਸੀਂ ਬਿਮਾਰ ਨਈ ਹੋਵਾਂਗੇ। ਤੁਸੀਂ ਉੱਥੋਂ ਹੀ ਖਾਓਗੇ ਹਨਾ ਤੁਹਾਡੇ ਪਰਟੀਕੁਲਰ ਰੈਸਟੋਰੈਂਟ ਯਾ ਹੋਟਲ ਜਾਂ ਫੂਡ ਕਾਰਾਟ ਓ ਤੁਹਾਡੇ ਫਿਕਸ ਹੋਣਗੇ ਕਿ ਅਸੀਂ ਇੱਥੋਂ ਹੀ ਖਰੀਦਾਂਗੇ ਕਿਸੇ ਹੋਰ ਜਗ੍ਹਾ ਤੋਂ ਨਈ ਖਰੀਦਾਂਗੇ।
ਔਰ ਤੁਸੀਂ ਟਰਾਈ ਵੀ ਕਰੋਗੇ ਔਰ ਨਵੀ ਜਗ੍ਹਾ ਤੁਸੀਂ ਉਦੋਂ ਹੀ ਟਰਾਈ ਕਰੋਗੇ ਜਦੋਂ ਤੁਸੀਂ ਡਾਇਨਿੰਗ ਕਰਨ ਜਾਓਗੇ ਉੱਥੇ ਬੈ ਕੇ ਖਾਣ ਜਾਓਗੇ।
ਹਾਂਜੀ ਬਿਲਕੁਲ ਤੁਆਡੇ ਤੁਹਾਨੂੰ ਤੇ ਬੋਤ ਨੌਲੇਜ ਇਸ ਬਾਰੇ ਮੈਮ ਤੇ ਮੈਨੂੰ ਪੂਰੀ ਉਮੀਦ ਸੀ ਤੁਸੀਂ ਮੈਨੂੰ ਅੱਛਾ ਮਤਲਬ ਇਦੇ 'ਚ ਦੱਸੋਗੇ।
ਜੀ-ਜੀ-ਜੀ ਐਕਚੁਲੀ ਮੇਰੀ ਸਾਰੀ ਸਟੱਡੀਜ਼ ਨਾ ਮਾਰਕੀਟਿੰਗ ਬੇਸਡ ਰਈ ਏ ਇਸ ਕਰਕੇ ਓ ਫਿਰ ਓ ਸਟੱਡੀ ਕਰਦਿਆਂ-ਕਰਦਿਆਂ ਥੋੜੀ ਨੌਲੇਜ ਆ ਗਈ ਏ ਜਾਦਾ ਤੇ ਨਈ ਏ ਥੋੜੀ ਬੋਤ ਆ ਈ ਗਈ ਏ ਪਰ
ਹਾਂਜੀ-ਹਾਂਜੀ ਮੇਰੇ ਹਿਸਾਬ ਨਾਲ ਤਾਂ ਬੋਤ ਆ ਗਈ ਏ ਤੁਹਾਨੂੰ ਤੁਸੀਂ ਅੱਗੇ ਸਮਝਾਣ ਜੋਗੇ ਹੋਗੇ ਕਿਸੇ ਨੂੰ ਬਾਕੀ ਤੁਹਾਡੇ ਨਾਲ ਗੱਲ ਕਰਕੇ ਬੋਤ ਅੱਛਾ ਲੱਗਿਆ।
ਜੀ ਬਿਲਕੁਲ ਜੀ-ਬਿਲਕੁਲ ਓਕੇ ਜੀ ਸਤਿ ਸ੍ਰੀ ਅਕਾਲ। ਫਿਰ ਵੀ ਤੁਹਾਨੂੰ ਕੋਈ ਡਾਊਟ ਹੋਵੇ ਓਨਲਾਈਨ ਸ਼ੋਪਿੰਗ ਰਿਗਾਰਡਿੰਗ ਤੁਸੀਂ ਦੁਬਾਰਾ ਫੋਨ ਕਰ ਸਕਦੇ ਹੋ।
ਜੀ-ਜੀ-ਜੀ ਥੈਂਕ ਯੂ।
ਠੀਕ ਐ ਜੀ ਠੀਕ ਐ।